ਹਾਂ ਹਾਂਜੀ,
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਬਸ ਠੀਕ ਹੈ, ਤੁਸੀਂ ਸੁਣਾਓ?
ਬਸ ਜੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ, ਬਸ ਕੰਮ‌-ਕੰਮ ਆ ਹ ਹੀ ਰਾਤ ਦਾ ਡਿਨਰ ਦੀ ਤਿਆਰੀ
ਅੱਛਾ, ਜੀ।
ਹ, ਹ ਹਮ ਹਾਂਜੀ,
ਮੈਂ ਕੱਲ, ਦੇਖਿਆ ਸੀਗਾ ਤੁਸੀਂ ਫੋਟੋ ਪਾਈ ਸੀਗੀ, ਤੇ ਬੜਾ ਸੋਹਣਾ ਸੂਟ ਸੀਗਾ ਕਿੱਥੋਂ ਲਿਆ ਸੀ ਤੁਸੀਂ?
ਬਸ ਸਾਡੀ ਇੱਥੇ, ਯਮਨਾ ਨਗਰ ਮਾਰਕੀਟ ਆ, ਬਸ ਉੱਥੇ ਹੀ ਲਿਆ ਸੀਗਾ। ਸਾਰੀ ਸ਼ੋਪਿੰਗ, ਇੱਥੋਂ ਹੀ ਕਰੀ ਦੀ ਹੈ ਨੇੜੇ ਹੈ ਦਸ ਪੰਦਰਾਂ ਮਿੰਟ ਦਾ ਹੀ ਰਸਤਾ ਹੈ, ਘਰ ਤੋਂ
ਅੱਛਾ -ਅੱਛਾ ਨਈ, ਬੜਾ ਸੋਹਣਾ ਸੀਗਾ ਸੂਟ। ਮੈਂ ਤੁਹਾਨੂੰ, ਕਹਿਣਾ ਹੀ ਸੀਗਾ ਵੀ ਮੇਰੇ ਵਾਸਤੇ ਵੀ ਮੰਗਵ ਦਿਂਦੇ
ਅੱਛਾ, - ਅੱਛਾ ਜੀ ਕੋਈ ਨੀ ਮੈਂ ਜਦੋਂ ਮਾਰਕੀਟ ਜਾਵਾਂਗੀ, ਮੰਗਵਾਉਣਾ ਕੀ ਹੈ।
ਹਾਂਜੀ- ਹਾਂਜੀ ਨ ਤੁਸੀਂ ਮੈਨੂੰ ਦੱਸਣਾ, ਤੁਸੀਂ ਕਿਸ ਦਿਨ ਜਾਓਗੇ, ਫੇਰ ਅਸੀਂ ਨਾਲ ਚੱਲਦੇ ਹਾਂ
ਹਾਂ ਐਵੇਂ ਤਾ ਤਾਨੂੰ
ਹੂੰ ਉਹ ਵੀ, ਮੈਂ ਤੁਹਾਡੇ ਸੂਟ ਦੇਖਦੀ ਹਾ ਨਾ, ਤੁਸੀਂ ਬੜੇ, ਸੋਹਣੇ -ਸੋਹਣੇ ਸੂਟ ਪਾਏ ਹੁੰਦੇ ਨੇ, ਤੇ ਹੁਣ ਸਾਡੇ ਨਾ ਵਿਆਹ, ਹੈਗਾ ਤੇ ਮੈਂ ਤੇ ਚਲੋ, ਮੈਂ ਵੀ ਫੇਰ ਤੁਡੇ ਤੋਂ ਪੁੱਛਾਂ, ਉਧਰੋਂ ਹੀ ਮੰਗਵਾਉਂਦੇ ਆਫਿਰ
ਫੇਰ ਤਾ‌ ਆਪ ਨੂੰ ਸ਼ੋਪਿੰਗ ਦੀ ਜ਼ਰੂਰਤ ਐ, ਫੜਾ ਜਲਦੀ, ਜਲਦੀ ਹੂੰ, ਕਿਵੇਂਦੇ ਸੂਟ ਪਸੰਦ ਕਰਦੇ ਓ ਆਪ ਮੋਸਮ ਦੇ ਸਾਬ ਨਾਲ ਸੂਟ ਪਸੰਦ ਕਰੋਗੇ ਨਾ ਹੁਨ ਤੇ, ਬੋਤ ਜਾਦਾ ਹੈਵੀ ਵੀ ਨੀ ਪਾ ਪਾਓਗੇ।
ਬਿਲਕੁਲ ਓਈ ਤੇ ਪਰ ਪਤਾ ਕੀ ਇੱਕ ਤਾ‌ ਸੂਟ ਸੂਟਾ ਦਾ ਸਮਜ ਨੀ ਆਂਦਾ ਪੇਆ ਮੈਨੂੰ ਕਯੋਂਕਿ ਮੈਂ ਨਾ ਸੂਟ ਹੁਨੇ ਸੁਵਾਂਦੀ ਸੀਗੀ ਜਿਨਾਂ ਕੋਲ ਓਨਾਂ ਦਾ ਹੋਗੇਆ ਵੇਆ, ਤੇ ਹੁਨ ਮੈਨੂੰ ਨਾ ਜੇੜੇ ਰੇਡੀਮੇਟ ਸੂਟ ਹੁੰਦੇ ਨੇ ਮੈਂ ਓਹੀ ਪਾਰੀ ਆਂ ਕਯੁਂਕਿ ਦੂਜੇਆ ਦੀ ਮੈਨੂੰ ਫਿਟਿੰਗ ਈ ਨੀਤ ਸਮਜ ਆਂਦੀ।
ਫਿਟਿੰਗ ਨੀ‌ ਆਂਦੀ, ਸਈ ਗੱਲ ਆ। ਰੇਡੀਮੇਟ ਲੇਲੋ ਮੈਂ ਕੈਂਦੀ ਆਂ ਰੇਡੀਮੇਟ ਹੀ ਲੈਲੋ ਏਸ ਤੋ ਅੱਛਾ ਤੇ ਵੇਆ ਵੁ
ਹ ਸ਼ੋਪਿੰਗ ਕਰਨ ਜਾਓ, ਓ ਰੈਡੀਮੇਟ ਹੀ ਲੈ ਲੈਂ ਨਾਈ ਜਾਦਾ ਵਦੀਆ, ਕਯੋਂਕਿ ਓਈ ਐ ਇੰਨੀ-ਇੰਨੀ ਤੇ ਇੰਨੇ ਦਾ ਸੂਟੀ ਨੀ ਹੁੰਦਾ, ਜ਼ਾਰ-ਜ਼ਾਰ ਰਪੇ, ਪੰਦਰਾਂ-ਪੰਦਰਾਂ ਸੋ ਰਪੇ ਤੇ ਸਵਾਈਆਂ ਲੈਂਦੇ ਨੇ। ਇਸਤੋ ਅੱਛਾ ਬੰਦਾ ਪੰਦਰਾਂ ਸੋ ਹੋਰ ਪਾਕੇ ਤਿੰਨ ਹਜ਼ਾਰ ਦਾ ਵਦੀਆ ਸੂਟ ਨਾ ਲਵੇ। ਹੁਨ ਜਿਵੇਂ ਤੁਸੀਂ ਕੈਰੇ ਓ ਵੇਆ ਐ ਆਪਦੇ ਘਾੱਰ ਅੱਛਾ ਜ਼ਾ ਸੂਟ ਬਨ ਜਾਏਗਾ।
ਹੂੰ। ਓਈ ਤੇ ਮੈਂ ਹੁਨ ਖੁਦ ਈ ਓਈ ਸੋਚ ਈ ਰਈ ਸੀ ਮੈਂ ਕੇਆ ਕਿ ਹੁਨ ਸੂਟ ਲੈਣਾ ਵਦੀਆ ਹੀ ਲੈਣਾ ਕਯੋਂਕਿ ਦੇਖੋ ਵੇਆ ਸਾਰੇ ਦੇਖਦੇ ਵੀ ਹੁੰਦੇ ਨੇ। ਤੇ ਨਾਲੇ ਪਤਾ ਕੀ, ਮੈਂ ਪਿਛਲਾ ਸੂਟ ਵੀ ਦਿੱਤਾ ਸੀਗਾ ਤੇ ਸੂਟ ਦਾ ਕੱਪੜਾ ਮੇਰਾ ਆਏਆ ਸੀਗਾ ਦੋ ਜ਼ਾਰ ਦਾ ਸਾਰਾ ਲੋਨ ਵਗੈਰਾ ਮਿਲਾ ਕੇ ਓਨੇ ਖੁਦ ਕੇਆ ਸੀ ਤੁਸੀ ਲੇ ਲੇਕੇ ਆਣਾ ਲੋਨ, ਲੈਸ, ਵਗੈਰਾ ਸਭ ਕੁਛ ਤੇ ਉਤੋਂ ਸਵਾਈ ਲੈ ਲਈ ਓਨੇ ਹਜ਼ਾਰ ਰਪੇ, ਤਿੰਨ ਹਜ਼ਾਰ ਤੇ ਮੇਰੇ ਫੇਰ ਐਥੇ ਹੀ ਬਾਣਗੇ। ਤੇ ਸੂਟ ਦੀ ਮੇਰੀ ਫਿਟਿੰਗ ਫੇਰ ਠੀਕ ਨਾ ਆਈ
ਲੈ ਫੇਰ ਕੀ ਫਾਏਦਾ ਹੋਏਆ
ਓਈ ਤੇ ਮੈਨੂੰ ਇੰਨਾ ਗੁੱਸਾ ਚੁੜੇਆ ਓ ਤੋ ਬਾਦ ਫੇਰ ਓ ਕੈਂਦੀ ਨਈ ਠੀਕ ਐ ਤੁਸੀ‌ ਪੈਲਾਂ ਫਿਟਿੰਗ ਦੂਜੀ ਦਿੱਤੀ ਸੀ। ਭਲਾ ਮੈਂ ਤਿੰਨ ਦਿਨ ਚ ਮੋਟੀ ਹੋਗੀ ਆਂ
ਨ ਨਈ-ਨਈ ਐਵੇਂ ਨੀ ਹੁੰਦਾ, ਫਿਟਿੰਗ ਦੇ ਉੱਤੇ ਹੁੰਦਾ ਸਾਰਾ। ਹਜ਼ਾਰ ਰਪੇ ਤੁਸੀ ਲੈ ਵੀ ਰੇਓ ਹੋਰ ਤੁਸੀ ਫੇਰ ਵੀ ਫਿਟਿੰਗ ਨੀ ਦੇ ਪਾਰੇ ਕਿਵੇਂ ਦੇ ਟੇਲਰ ਓ ਤੁਸ
ਕੋਈ ਮੈਨੂੰ ਤਾ ਹਲੇ ਜਦਕੀ ਜਲਦੀ ਚਾਈਦਾ ਸੀਗਾ, ਮੈਂ ਕੇਆ ਸੀਗਾ ਮੈਂ ਮੈਨੂੰ ਪੈਲਾਂ ਦੇਦੀ ਤੇ ਕੈਂਂਦੀ ਵੀ ਹਾਂ ਚਲੋ ਸਭ ਤੋਂ ਪੈਲੈ ਮੈਂ ਤੋਅਡੇ ਈ ਬਣਾ ਦਾਂਗੀ। ਤੇ ਮੈਨੂੰ ਕੇਆ ਸੀਗਾ ਮੈਂ ਕੈਂਦੀ ਮੈਂ ਅਗਲੇ ਦਿਨ ਦੇ ਦਾਂਗੀ, ਮੈਂ ਕੇਆ ਚੱਲ ਠੀਕ ਏ। ਵੀ ਮੈਂ ਪਕੜਾ ਕੇ ਆਈ ਸੀ ਸ਼ਾਮੀ, ਤੇ ਮੈਂ ਕੇਆ ਚੱਲ ਦੋ ਦਿਨ ਬਾਦ ਦੇ ਦੇਗੀ। ਤਾਂ ਵੀ ਮੈਂ ਗਈ ਤਾਂ ਵੀ ਨੀ ਬਣੇਆ ਪੇਆ ਸੀਗਾ, ਤੇ ਮੈਨੂੰ ਕੈਂਦੀ ਹੂੰ। ਤੁਸੀ ਬੈਠੋ ਮੈਂ ਬਾੱਸ ਕੰਪਲੀਟ ਕਰਨਾ ਮੈਂ ਤਾਡੇ ਸਾਮਣੇ ਕੰਪਲੀਟ ਕਰ ਦੇਨੀ ਆਂ। ਮੈਂ ਘੰਟਾ ਬੈਠੀ ਸਈ ਉੱਥੇ, ਪਰ ਫੇਰ ਜਦ ਮੈਂ ਪਾਕੇ ਵੇ ਦੇਖਆ ਮੈਨੂੰ ਪਸੰਦ ਨਈ ਆਏਆ, ਕੈਂਦੀ ਨਈ ਤੁਸੀ ਐਈ ਫਿਟਿੰਗ ਦੇ ਕੇ ਗਏ ਸੀ, ਐਈ ਫਿਟਿੰਗ ਦੇ ਕੇ ਗਏ ਸੀਗੇ। ਮੇਰਾ ਤੇ ਸੂਟ ਖ਼ਰਾਬ ਕਰਤਾ ਨਾ। ਹੂੰ, ਓਰ ਮੈ ਏਨੀ ਲੈਕੇ ਸੂਟ ਸੀਗਾ ਕਿੰਨਾ ਵਦੀਆ ਸੂਟ ਸੀਗਾ ਓ ਮੇਰਾ
ਕਿਵੇਂ ਦਾ ਸੀਗਾ, ਕਢਾਈ-ਕਢਾਈ ਵਾਲਾ ਸੀਗਾ।
ਹਾਂ, ਕਢਾਈ ਸੀਗੀ ਪੂਰੀ ਵਦੀਆ ਸੀਗੀ। ਹੁਨ ਬਾੱਸ ਫੇਰ ਮੇਰੀ ਜੇੜੀ ਗੁੜੀਆ ਐ ਛੋਟੀ, ਤੇ ਓ ਪਾਲੈਂ ਕਪੜੇ, ਤੇ ਵੈਸੇ ਓ ਛੋਟਾ ਕਰਤਾ ਸੀਗਾ ਸੂਟ ਓਨੇ ਤੇ ਫੇਰ ਮੈਂ ਓਦੇ ਓਨੂੰ ਕੇਆ ਮੈਂ ਕੇਆ ਤੂੰ ਆਪਣੇ ਹਿਸਾਬ ਨਾਲ ਕਰਵਾ ਲੈ ਏਨੂੰ ਫੇਰ ਹੂਨ ਓ ਠੀਕ ਕਰਵਾਏਆ ਓਨੇ ਹੁਨ ਪਾਏਆ ਕੈਂਦੀ ਮੈਂ ਕੇਆ ਚੱਲ ਖ਼ਰਾਬ ਨੀ ਹੋਏਆ ਪਰ ਮੇਰਾ ਏਨਾ ਜੀ ਸੀਗਾ ਓ ਸੂਟ ਪਾਣ ਦਾ, ਪਰ ਮੇਰੇ ਤਾਂ ਹਿੱਸੇ ਨੀ‌ ਆਏਆ।
ਐਈ ਏਨਾ ਹੁਨ ਮਨ ਇੱਕ ਤਾਂ ਮਨ ਤੋ ਲੈਕੇ ਵੀ ਆਓ ਸਈ ਨਾ ਸ ਫਿਰ ਮਨ ਟੁੜ ਜਾ ਜਾਂਦਾ, ਤਾਂਇ ਕਹਿਰਅ ਰੇਡੀਮੇਡ ਪਸੰਦ ਕਰ ਲੋ ਰੇਡੀਮੇਡ। ਵਧੀਆ, ਰੇਡੀਮੇਡ ਇਕ ਤੋ ਇਕ ਆਦੇ ਆ। ਜਰਾ ਫੀਟ ਪਿਕ ਕਰਏ ਆਪਣਾ, ਕੋਹੀਨੀ।
ਔਈ ਤੇ, ਉਹ ਨਾਲੇ ਨਾ ਮੈਂ ਵੈਸੇ ਜਿਹੜੇ ਰੇਡੀਮੇਡ ਵਾਲੀ ਦੁਕਾਨਾਂ ਹੁੰਦੀਆਂ ਨੇ ਨਾ। ਅੱਧੇ ਭਾਈ ਤੋਂ ਉੱਥੇ ਹੀ ਕਰਕੇ ਦੇ ਦਿੰਦੇ ਨੇ ਤੁਸੀਂ ਪਸੰਦ ਕਰੋ, ਅਸੀਂ ਫਿਟਿੰਗ ਇੱਥੇ ਹੀ ਕਰਾ ਦਿੰਦੇ ਹਾਂ ਤੁਹਾਨੂੰ।
ਉਹ ਤੇ ਹੈ ਹੀ ਹੈ, ਉਹ ਤਾਂ ਕਰਕੇ ਦਿੰਦੇ ਆ, ਸਭ ਦੇ ਕੋਲ ਟੇਲਰ ਬੈਠੇ ਹੁੰਦੇ ਹੈ। ਸਭ ਦੇ ਕੋਲ ਹੁੰਦੇ ਆ, ਉਹ ਤੇ ਉੱਥੇ ਤੁਸੀਂ ਪਾ ਕੇ ਦੇਖੋ ਹੋਰ ਉੱਥੇ ਕਰਵਾ ਲੋੋ। ਹੱਥ ਤੋ ਹੱਥ ਹੈਂਡ ਟੂ ਹੈਂਡ ਕਰਵਾ ਕੇ ਲੈਓ।
ਉਹੀ ਤੇ ਉਹ ਠੀਕ ਵੀ ਰਹਿੰਦੇ ਨੇ ਥੋੜਾ ਉੱਚਾ- ਨੀਚੇ ਦਾ ਵੀ ਫਰਕ ਨਹੀਂ ਹੁੰਦਾ। ਇਕ ਤਾਂ ਮੇਰਾ ਸੂਟ ਪਤਾ ਕੀ ਕੀਤਾ ਸੀਗਾ, ਵਿੱਚੋਂ ਗਲਾ ਹੀ ਗਲੇ ਦੇ ਉੱਤੇ ਸਾਰਾ ਸੀਗਾ ਵਰਕ। ਉਹ ਸਾਰਾ ਟੇਡਾ ਕਰਦਾ, ਵਰਕ ਸਾਰਾ ਟੇਡਾ ਜਾ ਰਿਹਾ ਜਿਹੜਾ ਸਿੱਧਾ ਹੋਣਾ ਚਾਹੀਦਾ ਸੀ।
ਅੱਛਾ-ਅੱਛਾ। ਹਾਂ, ਉਹ ਉਹਨੇ ਕਟਿੰਗ ਵਿੱਚ ਫਿਰ ਗੜਬੜ ਕੀਤੀ ਹੋਣੀ।
ਹੂੰ ਜਿਦੇ ਸਿੰਪਲ ਸੂਟ ਹੋਵੇ ਨਾ ਓਦਾਂ ਨੀ ਫ਼ਰਕ ਪੈਂਦਾ, ਇਹ ਵਾਲੇ ਸੂਟਾਂ ਦਾ ਫ਼ਰਕ ਹੁੰਦਾ ਹੈ।
ਬਸ-ਬਸ-ਬਸ ਇਹੀ ਹੈ ਜੀ, ਪੈਸੇ ਵੀ ਲਗਾਓ, ਔਰ ਫਿਰ ਪਸੰਦ ਵੀ ਨਾ ਆਯੇ ਚੀਜ ਬਹੁਤ। ਮਨ ਖ਼ਰਾਬ ਹੁੰਦਾ।
ਕਧੀ ਅੱਧ- ਅਧ ਸੂਟ ਤਾਂ ਮੈਂ ਔਨਲਾਈਨ ਵੀ ਮੰਗਵਾ ਲੈਂਦੀ ਹਾਂ ਨਾ ਉਹਦੇ ਵੀ ਕਈ ਅਛੇ ਆ ਜਾਂਦੇ ਨੇ।
ਮੈਂ ਤੇ ਔਨਲਾਈਨ ਹੀ ਮੰਗਵਾਉਂਦੇ ਆ, ਇੱਕ ਤ ਸੂਟ ਮੈਂ ਮੰਗਵਾਆ ਔਨ ਲਾਇਨ ਹੀ ਮੰਗਾਨੀਆ।
ਮੈਂ ਵੀ ਘਰ ਪਾਉਣ ਦੇ ਵੀ ਸੂਟ ਲੈ ਕੇ ਮੰਗਵਾਏ ਸੀ ਉਹਨੇ, ਤੇ ਇੰਨੇ ਵਧੀਆ-ਵਧੀਆ ਸੂਟ ਇੰਨਾ ਸਸਤਾ, ਹੈ ਬਾਹਰ ਵੀ ਪਾ ਜੋੋ ਤੁਸੀਂ।
ਹਾਂ, ਤੇ ਉਹ ਤੇ ਹੈ ਹੀ ਹੈ ਗਰਮੀਆਂ ਦਾ ਮਤਲਬ ਤੇ ਹੈ, ਸੈਵਨ ਹੰਡਰਡ, ਏਟ ਹੰਡਰਡ ਦੇ ਅੰਦਰ-ਅੰਦਰ ਇੰਨੇਸ਼ ਅੱਛੇ-ਅੱਛੇ ਮਿਲ ਜਾਂਦੇ ਆ।
ਹੂੰ ਬਿਲਕੁਲ- ਬਿਲਕੁਲ।
ਹੋਰ, ਵਧੀਆ ਸੀ ਸਗੋਂ ਅੰਦਰ -ਬਹਾਰ ਵਾਸਤੇ ਤੇ ਐਵੇਂ ਦੇ ਮੰਗਵਾ ਲੈਣੇ ਚਾਹੀਦੇ ਆ।
ਹੂੰ, ਨਾਲ਼ੇ ਹੁਣ ਦੇਖੋ।
ਸੱਤ- ਅੱਠ ਸੌ ਦਾ, ਹਾਂ, ਸੱਤ -ਅੱਠ ਸੌ ਦਾ ਸੂਟ ਲੈ ਕੇ ਆਓ ਫੇਰ ਤੁਸੀਂ ਤੇ ਉਹਨੂੰ, ਕੱਪੜਾ ਉਹਨੂੰ ਸੁਆਓ, ਸੱਤ- ਅੱਠ ਸੌ ਰੁਪਏ ਉਹਦਾ ਦਿਓ। ਫਿਰ ਇਸ ਤੋਂ ਅੱਛਾ ਬੰਦਾ ਇਹ ਔਨਲਾਈਨ ਨਾ ਕਰ ਲਏ ਸਤ ਰੁਪਏ ਦਾ, ਅੱਠ ਸੌ ਰੁਪਏ ਦਾ।
ਈ ਤੇ, ਹੂੰ, ਔਰ ਨਾਲੇਜ ਥੋੜਾ -ਬਹੁਤ ਗਲਤ ਤਾਂ ਜੋ ਖ਼ਰਾਬ ਲੱਗੇ ਤਾਂ ਤਾਅਨੂ ਨਾ ਪਸੰਦ ਆਏ ਰਿਟਰਨ ਕਰ ਦੋ।
ਹੋਰ ਨੀ ਤੇ ਰਿਟਰਨ ਕਰਲੋ ਪੈਸੇ ਵਾਪਸੀ, ਐਵੇਂ ਤੁਸੀਂ ਜਾਓ। ਫੇਰ ਇੰਨੀ ਗੱਲਾਂ ਸੁਨਾਯੇ ਗਾ ਪਾਈ।
ਕੋਈ ਮੇਰਾ ਨਾ ਫੰਕਸ਼ਨ ਸੀਗਾ ਜਦੋਂ ਦਾ ਮਤਲਬ ਖ਼ਰਾਬ ਨੀ ਹੋ ਗਿਆ ਸੀਗਾ ਮੇਰਾ ਸੂਟ, ਤੇ ਮੈਂ ਨਾ ਔਨਲਾਈਨ ਉਸ ਤੋਂ ਪਹਿਲਾਂ ਦੇਖ ਹੀ ਰਹੀ ਸੀਗੀ ਸੂਟ, ਤੇ ਮੈਂ ਦੋ ਸੂਟ ਮੰਗਵਾ ਲਏ ਸੀ। ਸੀ ਔਨਲਾਈਨ ਐਵੇਂ ਮੈਂ ਕਿਹਾ ਚੱਲ ਆਉਣ ਜਾਣ ਦੇ ਫੰਕਸ਼ਨ ਚ' ਕੰਮ ਪੈਂਦਾ ਹੀ ਹੈ ਕਿਧਰੇ ਨਾ ਕਿਧਰ। ਉਹ ਮੇਰਾ ਸੁਟ ਖਰਾਬ ਹੋਈ ਗਿਆ ਸੀ। ਸੀਗਾ ਫੇਰ ਮੈਂ ਦੇਖਿਆ ਮੈਂ ਕਿਹਾ ਉਸ ਤੋਂ ਅਗਲੇ ਦਿਨ ਹੀ ਚਲੋ ਸੂਟ ਆ ਗਿਆ ਮੇਰਾ ਔਨਲਾਈਨ ਵਾਲਾ ਵੀ, ਤੇ ਮੈਂ ਉਹ ਨਾ ਵੇਖਿਆ ਇੰਨਾ ਸੋਹਣਾ ਸੀਗਾ ਬਸ ਮੈਂ ਹਲਕੀ ਜਿਹੀ ਉਹਦੀ ਫਿਟਿੰਗ ਕਰਵਾਈ ਅੰਦਰੋਂ, ਤੇ ਉਹ ਪੂਰਾ ਸਹੀ ਹੋ ਗਿਆ ਮੈਂ ਉਹ ਪਾ ਕੇ ਚੱਲੀ ਗਈ ਸੀ ਫੇਰ। ਮੈਂ ਕਿਹਾ ਇਸ ਤੂੰ ਚੰਗਾ ਫਿਰ ਮੈਂ ਔਨਲਾਈਨ ਨ ਮੰ ਲੈਂਦੀ।
ਔਨਲਾਈਨ ਹੀ ਮੰਗ ਲਏ ਬੰਦਾ, ਉਹ ਤੇ ਹੈ ਹੀ ਆ ਫੇਰ। ਢਾਈ ਸੌ ਦਾ, ਇੱਕ ਨਾਲ।
ਹੂ, ਉਹੀ ਨਾਲੇ ਮੈਂ ਤਾਂ ਪਹਿਲਾਂ ਪਹਿਲੇ ਵੀ ਪਤਾ ਏਦਾਂ ਕੀਤਾ ਸੀਗਾ ਵੀ, ਮੈਂ ਸਾਡਾ ਫੰਕਸ਼ਨ ਸੀਗਾ ਤੇ ਜਾਏ ਨੀ ਜਾ ਰਿਹਾ ਸੀ। ਤੇ ਮੈਂ ਦੋ -ਤਿੰਨ ਸੂਟ ਮੰਗਵਾ ਲਏ ਔਨਲਾਈਨ ਹੀ। ਤੇ ਉਸ ਚੋਂ ਮੈਂ ਪਾ ਕੇ ਵੇਖਿਆ ਮੈਨੂੰ ਦੋ ਪਸੰਦ ਆਏ ਇੱਕ ਐਨਾਂ ਠੀਕ ਨੀ ਲੱਗਿਆ ਮੈਨੂੰ ਖਾਸ ਨੀ ਲੱਗਿਆ ਥੋੜ੍ਹਾ। ਤੇ ਮੈਂ ਉਹ ਰਿਟਰਨ ਕਰਤਾ, ਤੇ ਦੋ ਰੱਖ ਲਏ ਸੂਟ ਫੇਰ ਮੈਂ ਅਗਲੇ ਫੰਕਸ਼ਨ 'ਚ ਉਹ ਪਾ ਲਏ ਸੀ।
ਹੂੰ। ਮੈਂ ਵੀ ਐਵੇਂ ਕੀਤਾ ਦੋ ਤਿੰਨ ਵਾਰੀ ਮੰਗ ਲਈਦੈ ਹੁਣ ਜਦੋਂ ਸਾਡੇ ਕੀਰਤਨ ਵਗੈਰਾ ਹੁੰਦੇ ਰਹਿੰਦੇ ਆ ਪਾਠਾਂ ਤੇ ਜਾਣਾ। ਪੈਂਦਾ ਸਾਨੂੰ।
ਦੋ ਚਾਹੀਦੇ ਹੁੰਦੇ ਦੱਸੋ ਮੈਂ ਤਾਂ ਐਵੇਂ ਕਰਦੀ ਹਾਂ ਸੈਵਨ ਹੰਡਰਡ। ਹੰਡਰਡ ਦਾ ਮੰਗਵਾ ਲਿਆ ਪਾ ਕੇ ਦੇਖ ਲਿਆ ਅਗਰ ਠੀਕ ਲੱਗਿਆ ਠੀਕ ਨਹੀਂ ਰਿਟਰਨ ਕਰ ਦਿੱਤੇ ਪੈਸੇ ਵਾਪਸ।
ਹੂੰ ਬਸ ਇਹੀ ਹੈਗਾ। ਮੈਂ ਤਾਂ ਬੱਚਿਆਂ ਦੇ ਕੱਪੜੇ ਵੀ ਇੰਨੇ ਸੋਹਣੇ ਸੋਹਣੇ ਮਿਲਦੇ ਨੇ ਮੈਨੂੰ ਤੇ।
ਹਾਂ।
ਹੂੰ ਮੇਰੇ ਨਾ ਭਰਾ ਦੇ ਹਲੇ ਛੋਟੀ ਕੁੜੀ ਹੋਈ ਏ ਨਾ ਤੇ ਹੁਣੇ। ਕੁੜੀ ਹੋਈ ਹੈ ਉਹਦੇ ਤੇ ਸਾਨੂੰ ਨਾ ਬੜਾ ਚਾਅ ਸੀ ਸਾਡੇ ਪਰਿਵਾਰ 'ਚ ਕੁੜੀ ਹੋਵੇ ਮੇਰੇ ਵੀ ਮੁੰਡੇ ਨੇ ਤੇ ਮੇਰੀ। ਉਹਦੇ ਵੀ ਮੁੰਡੇ ਨੇ ਤੇ ਭਰਾ ਦਾ ਵੀ ਵੱਡਾ ਮੁੰਡਾ ਹੈਗਾ ਤੇ ਅਸੀਂ ਬੜਾ ਸੋਚ। ਰਹੇ ਸੀ। ਕੁੜੀ ਹੋਵੇ, ਕੁੜੀ ਹੋਵੇ, ਉਹ ਕੁੜੀ ਹੋ ਗਈ ਸਾਡੀ ਤੇ ਓਧਰੋਂ ਉਹਦੇ ਕੱਪੜੇ ਦੇਖ। ਦੇਖੇ ਮੈਂ ਇੰਨੇ ਪਿਆਰੇ ਪਿਆਰੇ ਔਨਲਾਈਨ ਉਹਦੇ ਛੋਟੇ ਬੱਚਿਆਂ ਦੇ ਕੱਪੜੇ ਆਏ ਇੰਨੇ। ਸਾਰੇ ਮੰਗਾਂ ਤੇ ਅੱਗੋਂ ਵੀਰਾਂ। ਵਿਚਾਰਾ ਕਹਿੰਦਾ ਕਿ ਇੰਨੇ ਸਾਰਾ ਕਿਉਂ ਮੰਗਵਾਉਣ ਦੀ ਲੋੜ ਹੈ ਮੈਂ ਕਿਹਾ ਕਿਉਂ ਨੀ ਐ ਲੋੜ ਸਾਡੀ ਪਹਿਲੀ ਪਹਿਲੀ ਭਤੀਜੀ ਹੋਈਏ।
ਤੇ ਖੁਸ਼ੀ ਹੁੰਦੀ ਹੈ।
ਹਾਂ ਉਹੀ ਅਸੀਂ ਸਾਰੇ। ਇੰਨੇ ਉਹੀ ਤੇ ਅਸੀਂ ਇੰਨੇ ਕੱਪੜੇ ਮੰਗਵਾਏ ਨੇ ਨਾ ਉਹਨਾਂ ਦੇ ਬੱਚਿਆਂ ਦੇ ਔਨਲਾਈਨ। ਇੰਨੇ ਸੋਹਣੇ ਸੋਹਣੇ ਫਰੋਕ। ਕੰਮ ਤੇ ਤੁਸੀਂ ਇਹ ਦੇਖੋ ਵੀ ਕਈ ਸੂਟ ਜਿਵੇਂ ਨਾ ਅਸੀਂ ਭਾਬੀ ਦੇ ਵੀ ਮੰਗਵਾਏ ਤੇ ਉਹ। ਦੇ ਨਾਲ ਦੇ ਛੋਟੇ ਛੋਟੇ ਬੱਚਿਆਂ ਦੇ ਵੀ ਸੀਗੇ ਤੇ ਮੈਂ ਕਿਹਾ। ਭਾਬੀ ਤੁਸੀਂ ਤੇ ਇਹ ਮੈਚ ਕਰਕੇ ਜਾਣਾ ਜਿੱਥੇ ਜਾਓਗੇ ਹੁਣ ਤੁਸੀਂ ਫੰਕਸ਼ਨ ਤੇ। ਉਹ ਇੰਨੀ ਪਿਆਰੀ ਲੱਗਦੀ ਹੈ ਨਾ ਮੈਂ ਐਵੇਂ ਐਵੇਂ ਦੇ ਕੱਪੜਿਆਂ ਵਿੱਚ।
ਛੋ ਛੋਟਾ ਬੱਚਾ ਪਿਆਰਾ ਹੀ ਲੱਗਦੈ ਯਾਰ। ਹੁਣ ਤੁਸੀ ਕੁਛ ਪੁਆ ਲੋ ਕੁਛ ਵੀ ਪੁਆ ਲੋ ਉਹੀ ਕੁਛ।
ਉਹ ਇਹਨਾਂ ਦੇ ਇੰਨੇ ਸੋਹਣੇ ਸੋਹਣੇ ਉਹਨਾਂ ਦੇ ਹੈਡਬੈਂਡ ਵਗੈਰਾ ਆਂਦੇ ਨੇ ਕਲ ਕਲਿੱਪਾਂ ਆਂਦੀਆਂ ਨੇ ਤੇ ਮੈਂ ਉਹ ਦੇਖੇ ਇੰਨੇ ਨਿੱਕੇ- ਨਿੱਕੇ, ਛੋਟੇ- ਛੋਟੇ, ਜੁੱਤੇ ਸੀਗੇ ਉਹਦੇ ਵਿੱਚ ਨਾ ਮੈਂ ਕਿਹਾ ਵਾ
ਹਮ ਉਹ ਅੱਜ ਕੱਲ ਡਰੈਸ ਦੇ ਨਾਲ ਹੀ ਬਣਾ ਦਿੰਦੇ ਆ ਨਾ?
ਹਾਂਜੀ ਹਾਂਜੀ ਉਹੀ ਬਸ ਮੈਂ ਉਹੀ ਕਹਿ ਰਹੀ ਉਹੀ ਕਹਿ ਰਹੀ ਉਹਨਾਂ ਨੇ ਕਹਿੰਦੇ ਅਸੀਂ ਤਾਂ ਇਹਨੂੰ ਹਲੇ ਪੁਰਾਣੇ ਕੱਪੜੇ ਪਾਂਦੇ ਨੇ ਨਾ ਬੱਚੇ ਨੂੰ ਕਹਿੰਦੇ ਹਲੇ ਤਾਂ ਇਹਨੂੰ ਪੁਰਾਣੇ ਕੱਪੜੇ ਪਾਣੇ ਨੇ। ਮੈਂ ਕਿਹਾ ਜਿਸ ਦਿਨ ਪੁਰਾਣੇ ਕੱਪੜੇ ਖਤਮ ਹੋਣੇ। ਤੁਸੀਂ ਨਵੇਂ ਪੁਆਣੇ ਹੋਣਗੇ ਨਾ ਉਸ ਦਿਨ ਤਾਂ ਇਹ ਸਾਰੇ ਕੱਪੜੇ ਪੁੁਆਣੇ ਸ਼ੁਰੂ ਕਰ ਦੇਣਾ ਫਿਰ। ਹੂੰ ਹਾਏ ਹਲੇ ਨਿੱਕੀ ਜਿਹੀ ਹੈ ਨੀ। ਹਾਂ ਹਲੇ ਚਾਲੀ ਦਿਨ ਤਾਂ ਕਹਿ ਰਹੇ ਸੀ ਪੁਰਾਣੇ ਪਾਣਗੇ ਉਸ ਤੋਂ ਬਾਅਦ ਹੀ। ਹੂੰ ਤੇ ਮੈਂ ਕਿਹਾ ਚਲੋ ਕੋਈ ਗੱਲ ਨੀ ਉਹ ਹਲੇ ਛੋਟੀ ਜਿਹੀ ਹੈ ਉਹ ਤੇ ਪੂਰੀ ਅਸੀਂ ਅਲਮਾਰੀ ਭਰਤੀ ਹੈ ਮੈਂ। ਤੇ ਦੀਦੀ ਦੇ ਨਾ ਤੇ ਉਹ ਭਾਬੀ ਕਹਿ ਰਹੇ ਵੀ ਮੈਂ ਤਾਂ ਕੱਪੜੇ। ਕਹਿੰਦੀ ਮੈਂ ਕੱਪੜੇ ਲੈ ਕੇ ਆਣੇ ਸੀ ਹਲੇ ਮੈਂ ਕਿਹਾ ਤੁਸੀ ਬਾਅਦ ਚੋਂ ਲੈ ਕੇ ਆਣਾਂ ਹੁਣੇ ਨਾ ਲੈ ਕੇ ਆਓ।
ਹੂੰ ਸਹੀ ਹੈ। ਭੂਆਵਾ ਨੇ ਕਮੀ ਪੂਰੀ ਕਰਤੀ ਏ ਨਾ। ਇਹੀ ਪਾ ਲੇ ਇਹ ਵੀ ਇੰਨੇ ਹੋ ਗਏ ਮੁੱਕਣੇ ਨਹੀਂ।
ਓਈ ਕਹਿ ਰਿਹਾ ਦੀਦੀ ਕਹਿ ਰਹੇ ਕਹਿੰਦੀ ਮੈਂ ਮਹੀਨਾ ਪਵਾਵਾਂ ਤਾਂ ਵੀ ਨੀ ਰਿਪੀਟ ਹੋਣਗੇ ਮੈਂ ਕਿਹਾ ਰਿਪੀਟ ਕਰਨੇ ਵੀ ਨੀ ਨੇ ਅਸੀਂ।
ਸਹੀ ਗੱਲ ਹੈ ਉਹ ਤੱਕ ਤੇ ਫੇਰ ਉਹਨੇ ਵੱਧ ਜਾਣਾ ਫੇਰ ਨਵੇਂ ਆ ਜਾਣਗੇ।
ਹਾਂ ਬੱਸ!
ਤੇ ਐਵੇਂ ਹੀ ਆ ਬਸ ਬੱਚੇ ਤਾਂ ਝੱਟ ਵੱਧ ਜਾਂਦੇ ਪਤਾ ਹੀ ਨੀ ਲੱਗਦਾ
ਹਾਂਜੀ ਉਹੀ ਉਹਦੇ ਤੋਂ ਜਿੰਨੇ ਆਪਾਂ ਮੈਂ ਦੇਖਦੀ ਹਾਂ ਨਾ ਮੈਂ ਦੇਖ ਔਨਲਾਈਨ ਮੈਨੂੰ ਪਸੰਦ ਆਇਆ ਮੈਂ ਕਰ ਹੋਰ ਭਾਬੀ ਕਹਿੰਦੇ ਨਵੇਂ ਦੇ ਨਵੇਂ ਰੋਜ਼ ਔਡਰ ਆ ਰਹੇ ਹੁੰਦੇ ਨੇ ਕੀ ਗੱਲ ਜ਼ਿਆਦਾ ਪਿਆਰ ਆ ਰਿਹਾ। ਹਮ ਹੋਰ
ਹੂੰ ਓ ਨਈ ਆਏਗਾ ਨੀ? ਛੋਟੀ ਭਤੀਜੀ ਹੋਈ ਐ। ਫੇਰ ਸਭ ਦੇ ਗਹਾਰ ਨਈ ਐ ਦੇਖੋ ਕੁੜੀ ਔਰ ਏਨੇ ਟਾਈਮ ਬਾਅਦ ਆਈ ਐ ਤੇ ਖੁਸ਼ੀ ਹੁੰਦੀ ਐ।
ਬਿਲਕੁਲ-ਬਿਲਕੁਲ ਅਸੀਂ ਤਾਂ ਮੰਨਤਾਂ ਮੰਗ ਕੇ ਲਿੱਤੀਐ ਵੀ ਕੁੜੀ ਹੋ
ਬਸ-ਬਸ ਤੇ ਫੇਰ ਤੇ ਆਪਣਾ ਵੀ ਖੁਸ਼ ਹੋਣੀ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਠੀਕ ਐ ਜੀ। ਸਸਸ਼੍ਰੀ ਅਕਾਲ ਜੀ।